ਹੈਲੋ,
ਹਾਂਜੀ ਆਵਾਜ਼ ਆ ਰਹੀ ਹੈ ਮੇਰੀ,
ਹੈਲੋ ਹਾਂਜੀ, ਹਾਂਜੀ ਸਤਿ ਸ਼੍ਰੀ ਅਕਾਲ,
ਸਤਿ ਸ੍ਰੀ ਅਕਾਲ ਜੀ ਠੀਕ ਹੋ ਤੁਸੀਂ?
ਹਾਂਜੀ ਮੈਂ ਵਧੀਆ, ਤੁਸੀਂ ਦੱਸੋ ਤੁਸੀਂ ਠੀਕ ਹੋ?
ਹਾਂਜੀ ਮੈਂ ਵੀ ਠੀਕ, ਤੁਸੀਂ ਬਿਜੀ ਤਾਂ ਨਹੀਂ
ਨਹੀਂ-ਨਹੀਂ ਬਿਜ਼ੀ ਨਹੀਂ, ਫਰੀ ਹਾਂ ਮੈਂ, ਅਸੀਂ ਦੱਸੋ ਕਿਵੇ ਫੋਨ ਕੀਤਾ ਅੱਜ? ਹਾਂ ਡਿਨਰ ਨਹੀਂ ਹਜੇ ਤੇ ਨਹੀਂ ਕੀਤਾ ਉਹ, ਸ਼ਾਮੀ ਕੌਫੀ ਪੀਲੀ ਸੀ ਮੈਂ, ਉਸ ਤੋਂ ਬਾਅਦ ਫੇਰ ਕੁਛ ਖਾਇਆ ਨਹੀਂ।
ਓਕੇ- ਓਕੇ, ਬਸ ਮੈਂ ਨਾ ਇਹੀ ਪੁੱਛਣਾ ਸੀ, ਹਾਂਜੀ- ਹਾਂਜੀ ਠੀਕ ਨੇ ਸਭ,
ਅੱਛਾ,
ਥੋੜਾ ਮੈਂ ਐਜੂਕੇਸ਼ਨ ਤੋਂ ਲੈ ਕੇ ਪੁੱਛਣਾ ਸੀ ਕੁਛ
ਹਾਂਜੀ- ਹਾਂਜੀ ਬਿਲਕੁਲ
ਤੁਸੀਂ ਮੇਰੇ ਛੋਟੇ ਬੱਚੇ ਹੈਗੇ ਨੇ ਤੇ ਉਹ ਨੂੰ ਅੱਗੇ ਕੀ ਸਟੱਡੀ ਕਰਾਉਣੀ ਚਾਹੀਦੀ ਹੈ ਜਿਵੇਂ ਮੰਨ ਲਓ ਹਜੇ ਤੋਂ ਏ ਕਲਾਸ ਹੈਗਾ, ਫਿਰ ਨਾਈਨ, ਟੈੰਥ ਹੈਗਾ ਇਲੈਂਵਥ ਟਵੈਲਥ 'ਚ ਕੀ ਸਟੱਡੀ ਕਰਾਉਣੀ ਚਾਹੀਦੀ ਹੈ ਅਗੇ ਉਹਨਾਂ ਨੂੰ ਕਿਸ ਬੇਸ ਤੇ ਮਤਲਬ ਉਹਨਾਂ ਦਾ ਬੇਸ ਕਿਵੇਂ ਕਲੀਅਰ ਕਰੇ ਕਿ ਅੱਗੇ ਉਹ, ਅੱਛੀ ਲਾਈਨ ਪਕੜ ਸਕਣ
ਦੇਖੋ ਅਗਰ ਵੀ ਆਰ ਟੋਕਿੰਗ ਅਬਾਊਟ ਬੇਸ ਤੇ ਉਹਦੇ ਵਾਸਤੇ ਨਾ ਸਾਡਾ ਸਭਸੇ ਪਹਿਲੇ ਜੋ ਏਟਥ ਨਾ ਸਾਨੂੰ ਇਹ ਸਾਡਾ ਏਥ ਬਹੁਤ ਬੇਸਿਕ ਅਗਰ ਸਾਨੂੰ ਏਥ ਇਥੇ ਅਛੇ ਨਾਲ ਅਸੀਂ ਪੜ੍ਹ ਲਿਆ ਨਾ ਤੇ ਸਾਡਾ ਪੂਰਾ ਨਾਈਨਥ ਟੈੰਥ ਏਟ ਦੇ ਰਿਲੇਟਿਡ ਏ
ਓਕੇ
ਮੈਥਸ ਮੇਨਲੀ ਕਿ ਵੱਡੇ ਹੋ ਗਏ ਨਾ ਸਾਨੂੰ ਮਤਲਬ ਲਾਈਕ ਮੈਨੂੰ ਵੀ ਮੈਥਸ ਵਿੱਚ ਹੀ ਦਿੱਕਤ ਆਉਂਦੀ ਸੀ ਕਿਉਂਕਿ ਮੈਥਸ ਬਹੁਤ ਟਫ ਹੋ ਜਾਂਦੀ ਅੱਗੇ ਜਾ ਕੇ ਬਹੁਤ ਜ਼ਿਆਦਾ ਲਾਈਕ ਮੇਰੇ ਸਕੂਲ ਵਿੱਚ ਕੁਛ ਬੱਚੇ ਸੀ ਲਾਈਕ ਅਗਰ ਮੇਰੀ ਕਲਾਸ ਫਿਫਟੀ ਦੀ ਸਟਰ੍ਰੈਂਥ, ਉਹਦੇ ਚ ਫਿਫਟੀ ਚੋਂ ਫੋਰਟੀ ਬੱਚਾ ਦੀ ਮਤਲਬ ਫੋਰਟੀ ਬੱਚੇ ਫੇਲ ਹੁੰਦੇ ਸੀ ਮਤਲਬ ਮੁਸ਼ਕਿਲ ਨਾਲ ਜੋ ਟੋਪਰ ਸੀ ਨਾ ਦਸ ਬੱਚੇ ਸਿਰਫ ਉਹੀ ਪਾਸ ਹੋ ਪਾਉਂਦੇ ਸੀ
ਅੱਛਾ
ਕਿਉ ਮੈਥਸ ਕਿਉਂਕਿ ਬਹੁਤ ਟਫ ਹੋ ਜਾਂਦੀ ਹੈ ਕਿਉਂਕਿ ਮੇਰਾ ਜੋ ਸੀ ਨਾ ਲਾਈਕ ਲੋਕਡਾਊਨ ਵਿੱਚ ਮੇਰਾ ਸੈਵਨਥ ਏਥ ਨ ਗਿਆ ਸੀ ਤੇ ਮੇਰਾ ਸੈਵਨ ਏਥ ਦਾ ਬੇਸ ਖ਼ਰਾਬ ਹੋ ਗਿਆ ਸੀ ਬਿਲਕੁਲ ਫਿਰ ਜਦ ਨਾਈਨਥ ਵਿੱਚ ਕੀਤਾ ਮੈਂ ਤੇ ਉਹ ਫਿਰ ਮੈਨੂੰ ਬਹੁਤ ਦਿੱਕਤ ਆਈ ਤੇ ਮੇਨਲਈ ਤੇ ਏਟਥ ਟੈਂਨਥ ਹਾਂ ਮੈਥਸ ਚ ਮੇਨ ਤੇ ਮੈਥ ਕਿਉਂਕਿ ਜੋ ਸਾਇੰਸ ਵਗੈਰਾ ਹੈ ਨਾ ਉਹ ਤੇ ਸਭ ਕੁਛ ਥਿਓਰਟੀਕਲੀ ਹੈ ਬਸ ਸੁਣ ਯਾਦ ਹੀ ਕਰਨਾ ਹੁੰਦਾ ਔਰ ਬੱਚੇ ਯਾਦ ਕਰ ਲੈਂਦੇ ਆ
ਔਰ ਫਿਰ ਅਗਰ ਤੁਸੀਂ ਇਲੈਵਨ ਟਵੈਲਥ ਤੋਂ ਬਾਅਦ, ਅਗਰ ਤੁਸੀਂ ਆਪਣੇ ਬੱਚੇ ਨੂੰ ਬਿਜਨਸ ਲਾਈਨ ਵਿੱਚ ਪਾ ਣਾ ਜਾਂ ਤੁਸੀਂ ਸਿਵਲ ਸਰਵਿਸ ਵਿੱਚ ਪਾਣਾ, ਤੇ ਫਿਰ ਤੇ ਤੁਸੀਂ ਕੋਮਰਸ ਲੈ ਕੇ ਦੇ ਸਕਦੇ ਬਾਕੀ ਅਗਰ ਮੈਂ ਤੁਹਾਡੇ ਅਗਰ ਡੋਟਰ ਦਾ ਇੰਟਰਸਟ ਕੁਕਿੰਗ ਵਗੈਰਾ ਵਿਚ ਏ, ਜਾਂ ਉਹਨੇ ਲਾਈਕ ਹੋਮ ਸਾਇੰਸ ਲੈ ਕੇ ਵੀ ਸਿਵਲ ਸਰਵਿਸ ਜਾ ਸਕਦੇ ਆ, ਆਈ ਪੀ ਐਸ, ਆਈ ਏ ਐਸ। ਕਰ ਸਕਦੇ ਆ
ਓਕੇ -ਓਕੇ
ਇਹੀ ਐ ਬਸ। ਔਰ ਫਿਰ ਅਗਰ ਉਹਨਾਂ ਨੇ ਇੰਜੀਨੀਅਰਿੰਗ ਕਰਨੀ ਏ, ਤੇ ਫਿਰ ਉਹਦੇ ਵਾਸਤੇ ਤਾਂ ਹੈ ਹੀ ਹੈ ਸਾਡੇ ਕੋਲ। ਪੀ ਸੀ ਬੀ
ਪੀ ਸੀ ਬੀ ਨਾਲ ਇੰਜੀਨੀਰਿੰਗ ਹੋ ਜਾਂਦੀ ਏ, ਡਾਕਟਰੀ ਵੀ ਹੋ ਜਾਂਦੀ ਏ, ਪੀਸੀ ਐਮ ਨਾਲ ਵੀ ਹੋ ਜਾਂਦੀ ਐ। ਪਰ ਅੱਜ- ਕੱਲ੍ਹ ਦੇ ਤੁਸੀਂ -ਤੁਸੀਂ ਨਿਊਜ਼ ਸੁਣੀ ਸੀ, ਹੁਣੇ ਥੋੜੇ ਟੈਮ ਪਹਿਲੇ ਜੋ ਪੇਪਰ ਲੀਕ ਹੋ ਗਏ ਸੀ।
ਹਾਂਜੀ -ਹਾਂਜੀ, ਸੁਣਨੀ ਸੀ ਮੈਂ ਉਹਨੂੰ ਉਹ ਤੇ
ਉਹ ਗਇਆ ਸੀ।
ਹਾਂ।
ਉਹ ਤੇ ਪੈਸਿਆਂ ਨਾਲ ਈ
ਇਨਾ ਕੀ, ਹਾਂਜੀ
ਉਹ ਤਾਂ ਦੇਖੋ ਜਦੋਂ ਬੱਚੇ ਵੱਡੇ ਹੋਣੇ ਆ, ਵੱਡੇ ਕਲਾਸ ਚ ਜਾਣੇ ਆ, ਤਦ ਤੱਕ ਕੀ ਪਤਾ ਐਜੂਕੇਸ਼ਨ ਸਿਸਟਮ ਥੋੜ੍ਹਾ ਅੱਛਾ ਹੋ ਜਾਏ।
ਹਾਂ ਹੋ ਸ, ਐਜੂਕੇਸ਼ਨ ਸਿਸਟਮ ਤੇ ਹ ਹੈ ਤੇ ਹਜੇ ਵੀ ਠੀਕ ਏ, ਬਸ ਜੋ ਕੰਪੀਟੇਟਿਵ ਐਗਜਾਮ ਸੀ ਨਾ, ਜੋ ਬਹੁਤ ਹਾਈ ਸਕੇਲ ਤੇ ਹੋ ਰਿਹਾ ਇਸ ਟਾਈਮ। ਜਿਵੇਂ ਕਿ ਨੀਟ ਦਾ ਹੋ ਰਿਹਾ ਏ, ਆਈ ਆਈ ਟੀ ਦਾ ਹੋ ਰਿਹਾ ਏ। ਇਹ ਸਭ ਇਸ ਲੀਏ ਹੀ ਲੀ ਹੋ ਪਾ ਰਿਹਾ, ਕਿਉਂਕਿ ਉਹਦੇ ਅੰਦਰ ਇੱਕ- ਇੱਕ ਲੱਖ ਬੱਚਾ ਬੈਠ ਕੇ ਪੇਪਰ ਦੇ ਰਿਹਾ, ਔਰ ਇਹਦੇ ਚੋ ਸਿਰਫ ਗਿਣਤੀ ਦੇ ਇੱਕ ਹਜ਼ਾਰ ਬੱਚੇ ਨਿਕਲਦੇ ਆ ਸਿਰਫ।
ਔਰ ਐਤਕੀ ਬਾਰ ਜੋ ਪੇ ਪੇਪਰ ਸੀ ਨਾ, ਉਹ ਲੀਕ ਅ ਪੈਸਿਆਂ ਨਾਲ ਮਤਲਬ ਪੈਸੇ ਨਾਲ ਖਰੀਦਿਆ ਸੀ, ਔਰ ਇੱਕ ਬਹੁਤ ਗੁੱਡ ਅਮਾਉਂਟ ਵਿੱਚ ਪੇਪਰ ਖਰੀਦਿਆ ਗਿਆ ਸੀ, ਲਾਈਕ ਲੈਖਸ ਦੇ ਹਿਸਾਬ ਨਾਲ।
ਓਕੇ।
ਤੇ ਉਹੀ ਇਹ ਤੇ ਫਿਰ ਮੈਂ ਤਾਂ ਹੀ ਮੈਂ ਤੇ ਅਗਰ ਤੁਹਾਨੂੰ ਸੁਜੈਸਟ ਕਰਾਂਗੀ, ਤੇ ਮੈਂ ਤੇ ਤੁਹਾਨੂੰ ਇਹ ਕਹਾਂਗੀ, ਅਗਰ ਤੁਸੀਂ ਆਪਣੇ ਬੱਚਿਆਂ ਨੂੰ ਪਾਣਾ, ਤੇ ਤੁਸੀਂ ਕੋਮਰਸ ਵਿੱਚ ਦੀ ਲਾਈਨ ਵਿੱਚ ਪਾਓ। ਜਾਂ ਸਿਵਲ ਸਰਵਿਸਸ ਵਿੱਚ ਤੁਸੀਂ ਅੱਜ ਤੱਕ ਕਦੀ ਵੀ ਨਹੀਂ ਸੁਣਿਆ ਹੋਗਾ, ਕਿ ਕੋਈ ਆਈ ਪੀ ਐਸ ਬਣਿਆ, ਔਰ ਪੇਪਰ ਲੀਕ ਹੋ ਗਿਆ, ਜੋ ਵੀ ਗਵਰਮੈਂਟ ਸਰਵਿਸਿਸ ਦੇ ਪੇਪਰ ਹੁੰਦੇ ਆ, ਕਦੀ ਵੀ ਹੁੰਦੇ ਤੇ ਵੈਸੇ ਐਵੀਂ ਨੀ ਗੇ। ਹੁੰਦੇ ਤੇ ਵੈਸੇ ਐਂਵੀ ਨੀ ਗੇ, ਬਟ ਹੁਣ ਐਜੂਕੇਸ਼ਨ ਤੇ ਐਜੂਕੇਸ਼ਨ ਸਿਸਟਮ ਵੀ ਕੀ ਕਰੇਗਾ, ਜਦ ਕੋਈ ਲੀਕ ਕਰ ਰਿਹਾ ਖੁਦ ਹੀ, ਔਰ ਖੁਦ ਹੀ ਵੇਚ ਰਿਹਾ ਇਥੇ।
ਹਾਂ, ਉਹ ਤਾਂ ਹੈ।
ਐ ਬਸ ਇਹੀ ਹੈ, ਅੱਜ-ਕੱਲ੍ਹ ਮਤਲਬ ਸਾਨੂੰ ਸਭ ਤੋਂ ਪਹਿਲੇ ਤੇ ਬੱਚੇ ਨੂੰ ਅਸੀਂ ਤਾਂ ਹੀ ਅੱਗੇ ਕਰਾਵਾਂਗੇ, ਕਿ ਬੱਚਾ ਟੈਨ ਥਿਟ ਵਰਲੇ। ਹੈਲੋ, ਹਾਂਜੀ ਬਸ ਇ ਹੀ ਇੱਕ ਹੀ। ਫਿਰ ਤੁਹਾਡੀ ਇੱਕ ਡੋਟਰ ਔਰ ਇੱਕ ਸਨ ਏ ਨਾ
ਹਾਂਜੀ- ਹਾਂਜੀ -ਹਾਂਜੀ
ਹਾਂਜੀ ਮੈਂ ਦੇਖ ਕੇ ਦੇ ਆ
ਤੁਹਾਡੇ ਕੋ ਕਿ ਸਬਜਕਟ ਸੀ
ਮੇਰੇ ਕੋਲ ਤਾਂ ਕਾਮਰਸ ਸੀ। ਮਤਲਬ ਇੱਕ ਹੁਣ ਜਿਵੇਂ, ਅੱਜ ਕੱਲ, ਬਹੁਤ ਏ ਆਈ ਦਾ ਜ਼ਮਾਨਾ ਆ ਗਿਆ। ਤੇ ਸਭ ਕੁਛ ਓਨਲਾਈਨ ਹੀ ਪੜ ਰਹੀ ਸੀ ਮੈਂ ਤੇ ਤਾਂ ਵੀ ਆਪਣੀ ਜੋ ਸੀ ਨਾ ਸਟਡੀ ਉਹ ਔਫਲਾਈਨ ਹੀ ਕਰ ਰਹੀ ਸੀ। ਕਿਉਂਕਿ ਔਨਲਾਈਨ ਕਰਨ ਦੇ ਬਹੁਤ ਜ਼ਿਆਦਾ ਡਿਸਐਡਵਾਂਟੇਜਿਸ ਵੀ ਨੇ।
ਜਿਵੇਂ ਕਿ।
ਜਿਵੇਂ ਕਿ ਹੁਣ ਮੈਂ ਆਪਣਾ ਲੈਪਟੋਪ ਲੈ ਕੇ ਲਾਈਕ ਜਦੋਂ ਮੇਰੇ ਟੈਂਨਥ ਦੇ ਬੋਰਡ ਸੀ। ਜਦੋਂ ਮੈਂ ਪੱਲੇ ਕਰ ਰਹੀ ਸੀ ਆਪਣੇ ਟਾਈਮ ਦੇ। ਤੇ ਮੈਂ ਪੂਰਾ ਦਿਨ ਆਪਣੇ ਘਰ ਰਹਿੰਦੀ ਸੀ। ਪੂਰਾ ਦਿਨ ਲਾਈਕ ਮੈਂ ਪੂਰਾ ਦਿਨ ਘਰ ਰਹਿ ਕੇ ਆਪਣੇ ਬਸ ਲੈਪਟੋਪ ਦੇ ਅੱਗੇ ਕਲਾਸ ਲੈਂਦੀ ਸੀ। ਹੁਣ ਅਗਰ ਮੈਨੂੰ ਕੋਈ ਕਤ ਆ ਰਹੀ ਹੈ ਫੋਰ ਐਗਜਾਮਪਲ ਮੈਂ ਕੋਈ ਕੁਸ਼ਚ ਕਰ ਰਹੀ ਹਾਂ ਮੇਰਾ ਆਂਸਰ ਸਹੀ ਨਹੀਂ ਆ ਰਿਹਾ। ਤੇ ਮੈਂ ਓਨਲਾਈਨ ਟੀਚਰ ਕੋਲ ਕਿਵੇਂ ਪੁੱਛ ਸਕਦੀ ਆ। ਮੇਰੇ ਇੰਟਰੈਕਸ਼ਨ ਹੀ ਨ ਹੋ ਰਿਹਾ ਟੀਚਰ ਨਾਲ ਤੇ।
ਹਾਂ, ਤੇ
ਮੈਂ ਉਹਨਾਂ ਕੋਲ ਕੁਛ ਨ ਕਿਵੇਂ ਪੁੱਛਾਂ ਮੇਰਾ ਆਂਸਰ ਨਹੀਂ ਸਹੀ ਆ ਰਿਹਾ ਤੇ ਮੈਂ ਉਹਨਾਂ ਕੋਲ ਕਿਵੇਂ ਪੁੱਛਾਂ। ਹਮ, ਤੇ ਇਹ ਬਹੁਤ ਦਿੱਕਤ ਹੁੰਦੀ ਸੀ।
ਬਾਕੀ ਔਨਲਾਈਨ। ਓਨਲਾਈਨ ਵਿੱਚ ਮਾਇੰਡ ਵੀ ਡਾਇਵਰਟ ਹੁੰਦਾ ਹੈ। ਇੱਧਰ- ਉਧਰ ਵੀ ਜਾਂਦਾ ਮਾਇੰਡ। ਜਦੋਂ ਟੀਚਰ ਸਾਹਮਣੇ ਹੋਵੇ, ਬੁੱਕਸ ਸਾਹਮਣੇ ਹੋਣ। ਨੋਟਬੁੱਕ ਹੱਥ ਚ' ਹੋਵੇ ਤਾਂ ਫਿਰ ਬੰਦੇ ਦਾ ਮਾਇੰਡ ਜ਼ਿਆਦਾ ਉਹਦੇ ਚ ਕੋਂਸਟੇਟ ਕਰਦਾ ਹੈ। ਕਿ ਹਾਂ, ਮੈਂ ਪੜ੍ਹਨਾ ਹੀ ਪੜ੍ਹਨਾ ਹੁਣ। ਹੋਰ ਕੋਈ ਮੇਰੇ ਕੋਲ ਹੈ ਨੀ। ਔਨਲਾਈਨ ਦੇ ਵਿੱਚ ਕਿ ਜ ਦਾ ਵਿੰਡੋ ਇ ਉਧਰ ਕੁਛ ਹੋਰ ਗੇਮ ਖੇਲਣ ਲੱਗ ਗਏ ਜਾਂ ਕੁਛ ਰੀਲਸ ਦੇਖਣ ਲੱਗ ਗਏ ਸਿਸਟਮ ਹੋਣਾ ਸ਼ੁਰੂ ਹੋ ਜਾਂਦਾ।
ਹਾਂਜੀ। ਉਹ ਤੇ ਹੈ, ਉਹ ਤੇ ਹੈ। ਮਤਲਬ ਉਹ ਤੇ ਹੁੰਦਾ ਹੀ ਹੈਗਾ ਸੀ ਕਿੰਨਾ ਵੀ। ਟਰਾਈ ਕਰੀਏ ਔਰ ਬਾਕੀ ਇਹ ਵੀ ਹੁੰਦਾ ਨਾ ਅਗਰ ਅਸੀਂ ਕੋਈ ਔਫਲਾਈਨ ਟਿਊਟਰ ਕੋਲ ਜਾ ਕੇ ਪੜ੍ਹ ਰਹੇ ਹਾਂ। ਤੇ ਉੱਥੇ, ਸਾਡੇ ਨਾਲ ਕਮ ਸੇ ਕਮ ਜੋ ਵੀ ਅਸੀਂ ਟਿਊਸ਼ਨ। ਏਹਦੇ ਚ' ਅਗਰ ਜਾਵਾਂਗੇ। ਤੇ ਉਹਦੇ ਕੋਲ ਅਗਰ ਟੀਚਰ ਅੱਛਾ ਹੋਏਗਾ ਉਹਦੇ ਕੋਲ ਕਮ ਸੇ ਕਮ ਇੱਕ ਬੈਚ ਵਿੱਚ ਦਸ ਤੋਂ ਪੰਦਰਾਂ ਬ ਹੋਏਗੇ ਹੀ ਹੋਏਗੇ ਸਾਡੀ ਕਲਾਸ ਦੇ। ਤੇ ਸਾਨੂੰ ਨਾ ਕੰਪੀਟੀਸ਼ਨ ਦਿਖਦਾ ਹੈ। ਲਾਈਕ ਜਦੋਂ ਮੈ ਪੜ੍ਹਦੀ ਸੀ ਤੇ ਮੈ ਇਵੇਂ ਵੇਖਦੀ ਸੀ ਲਾਈਕ ਮੈ ਆਪਣੇ ਘਰੋ ਕਮ ਕਰਕੇ ਹੀ ਲੈ ਕੇ ਜਾਂਦੀ ਸੀ ਕਿਉਕਿ ਮੈਨੂੰ ਪਤਾ ਸੀ ਕਲ ਮੇਰੇ ਟੀਚਰ ਨੇ ਮੇਰੇ ਕੋਲ ਦੇਖਣਾ ਹੈ। ਔਰ ਇਵੇ ਨਾ ਥੋੜੀ ਕੁੜੀਆਂ 'ਚ ਇਵੇ ਹੁੰਦਾ ਹੈ। ਕਿ ਅਗਰ ਅਸੀ ਕਰ ਰਹੇ ਹਾਂ ਤੇ ਸਾਡਾ ਸਭ ਪਹਿਲੇ ਆਨਸਰ ਆ ਜਾਏ ਤੇ ਕੰਪਟੀਸ਼ਨ ਹੋਨਦਾ ਉਹਦੇ ਨਾੲਟੀਏਟਪਰਸੈਨਟਆ ਜਾਏ ਤੇ ਮੇਰੇ ਨਾਈਨਟੀ ਨਾਈਨ ਕਿਉ ਨਹੀ ਆਏ ਮੇਰਾ ਇਕ ਪਰਸੈਂਟ ਵੀ ਕਿਉ ਘੱਟ ਰਹਿ ਗਿਆ ਤੇ ਆਫਲਾਈਨ ਹੀ ਹੁੰਦਾ- ਓਨਲਾਈਨ ਇਸ ਤੇ ਸਾਨੂੰ ਪਤਾ ਹੀ ਨਹੀ ਕਿੰਨੇ ਆਨਸਰ ਦਿੱਤਾ ਕਿੰਨੇ ਕਰਤਾ ਸੋਲਿਊਸ਼ਨ ਵੀ ਹੋ ਗਿਆ ਪਤਾ ਹੀ ਨਹੀ ਚੱਲਿਆ
ਉਹ ਟੀਚਰ ਨੂੰ ਟੀਚਰ ਨੂੰ ਖੁਦ ਨ ਪਤਾਓਦੇ ਕੋਲ ਕਿੰਨੇ ਬੱਚੇ ਪੜ੍ਹ ਰਹੇ ਓਨਲਾਈਨ
ਹਾਂ ਸਹੀ ਗੱਲ ਹੈ।
ਇਨੇ ਮਤਲਬ ਕਹਿਣ ਨੂੰ ਉਹਨਾਂ ਦੀ ਰੀਚ ਬਹੁਤ ਇੱਕ ਇੱਕ ਲੱਖ ਲੱਖ ਬੱਚੇ ਪੜਾ ਰਿਹਾ ਪਰ ਉਹਦਾ ਵੀ ਕੀ ਫਾਇਦਾ ਇੰਨੇ ਸਾਰੇ ਬੱਚੇ ਪੜ੍ਹਾ ਰਹੇ ਆ ਬੱਚੇ ਦੀ ਕਿੰਨੀ ਸਾਰੀ ਪ੍ਰੋਬਲਮ ਅੱਧੇ ਬੱਚੇ ਇਸ ਵਜ੍ਹ ਨਾਲ ਹੀ ਉਹਨਾਂ ਦੀ ਨਾਈਨਟੀ ਪਰਸੈਂਟ ਨਹੀ ਆ ਪਾਉਦੀ ਕਿਉਕਿ ਉਹ ਕੁਸ਼ ਹੀ ਨਹੀ ਪੁੱਛ ਪਾਉਂਦੇ-
ਬਿਲਕੁਲ- ਬਿਲਕੁਲ ਥੋੜੇ ਬੱਚੇ ਪੜ੍ਹਾਓ ਲੇਕਨ ਬੈਸਟ ਪੜਾਓ
ਹਾਂ, ਉਹੀ।
ਹਾਂ
ਬਸ ਇਹ ਔਨਲਾਈਨ ਹੁਣ ਜੋ ਨਵੇਂ ਅੱਜ ਕੱਲ੍ਹ ਬੈਚ ਵਗੈਰਾ ਆਣ ਲੱਗ ਗਏ। ਉਹ ਮੋਸਟਲੀ ਮੈਨੂੰ ਤੇ ਇਵੇਂ ਲੱਗਦਾ ਉਹਨਾਂ ਵਾਸਤੇ ਆ ਜੋ ਲੋਕ ਇੰਨਾ ਕ ਜ਼ਿਆਦਾ ਨਹੀਂ ਕਰ ਸਕਦੇ ਅਫੋਰਡ ਫੀਸ ਵਗੈਰਾ। ਉਹਨਾਂ ਵਾਸਤੇ ਬਹੁਤ ਬੈਸਟ ਓਪਸ਼ਨ ਐ ਸਾਡੇ ਵਾਸਤੇ ਵੀ ਮਤਲਬ ਠੀਕ ਹੈ। ਸਾਨੂੰ ਕੁਛ ਨਹੀ ਸਮਝ ਆ ਰਿਹਾ ਅਸੀ ਤਾਂ ਸਮਝ ਲਈਏ ਪਰ ਉਹਨੂੰ ਅਸੀਂ ਹਮੇਸ਼ਾ ਸਿਰਫ ਉਹਦੇ ਥਰੂ ਪੜ੍ਹੀਏ ਤੇ ਅਸੀ ਪਾੜ ਹੀ ਨਹੀ ਪਾਵਾਂਗੇ ਲਾਈਕ ਅਗਰ ਮੇਰੀ ਹੁਣ ਛੁੱਟੀਆਂ ਚੱਲ ਰਹੀਆਂ ਅਗਰ ਮੈ ਉਥੋਂ ਦੀ ਪਰਾਗੀ ਤੇ ਮੈ ਮਤਲਬ ਮੈਂ ਤੀਹ ਦਿਨ ਸਿਰਫ ਆਪਣੇ ਘਰ ਹੀ ਬੈਠੀ ਰਵਾਂਗੀ ਮੈਂ ਬਾਹਰ ਹੀ ਨਹੀ ਨਿਕਲ ਪਾਵਾਂਗੀ ਹੁਣ ਵੀ ਅਗਰ ਮੈ ਬਾਹਰ ਟਿਊਸ਼ਨ ਜਾਵਾਂਗੀ ਜਾਂ ਮੈਂ ਕਿੱਥੇ ਵੀ ਜਾਵਾਂਗੀ ਤੇ ਮੇਰਾ ਬਾਹਰ ਮੇਰੇ ਨਵੇਂ ਦੋਸਤ ਬਣੇਗੀ ਮੇਰਾ ਸਭ ਨਾਲ ਇੰਟਰੈਕਸ਼ਨ ਹੋਏਗਾ ਮੇਰਾ ਮਾਇੰਡ ਡਿਵਲਪ ਹੋਏਗਾ ਕਮਰੇ 'ਚ ਬੈਠ ਕੇ ਕਿ ਮੇਰਾ ਮਾਇੰਡ ਕਿਵੇਂ ਡਿਵਲਪ ਹੋ ਪਾਏਗਾ
ਬਿਲਕੁਲ-ਬਿਲਕੁਲ
ਬਸ ਇਹੀ ਐ, ਬਹੁਤ ਜ਼ਿਆਦਾ ਐਡਵਾਂਟਡ- ਐਡਵਾਂਟੇਜਿਸ ਤਾਂ ਹੈਗੀਆਂ ਨੇ ਬਸ
ਔਰ ਤੁਹਾਡਾ ਬ੍ਰਦਰ ਕਿਹੜੀ ਕਲਾਸ ਵਿੱਚ ਐ।
ਹਾਂਜੀ
ਤੁਹਾਡਾ ਬ੍ਰਦਰ ਕਿਹੜੀ ਕਲਾਸ ਵਿਚ ਹੈਗਾ।
ਮੇਰਾ ਬ੍ਰਦਰ ਤੇ ਛੋਟਾ ਹਜੇ ਉਹ ਤੇ ਸੈਵਨਥ ਵਿਚ-
ਓਕੇ ਓਕੇ ਓਕੇ,
ਮੈ ਤੁਹਾਨੂੰ ਕਰਾਂ ਥੋੜ੍ਹੀ ਦੇਰ ਤੱਕ ਕਾਲ ਮੇਰੇ ਨਾਲ ਘਰ ਕੋਈ ਆਇਆ।
ਹਾਂਜੀ- ਹਾਂਜੀ ਇਥੇ ਹਾਂਜੀ ਬੜਾ ਅਛਾ ਲੱਗਿਆ ਤੁਹਾਡੇ ਕੋ ਐਕਸਪੀਰੀਸ ਲੈ ਕੇ
ਠੀਕ, ਹਾਂਜੀ ਕੋਈ ਨਹੀ ਠੀਕ ਐ। ਸਤਿ ਸ਼੍ਰੀ ਅਕਾਲ।